ਸਤਿ ਸ੍ਰੀ ਅਕਾਲ
ਸਸ ਸ਼ੀ ਅਕਾਲ ਜੀ
ਹੋਰ ਠੀਕ ਓ
ਹਾਂਜੀ ਮੈਂ ਠੀਕ ਆ ਤੁਸੀਂ ਦੱਸੋ।
ਮੈਂ ਵਧੀਆ ਬੋਹਤ ਵਧੀਆ। ਹਾਂਜੀ ਮੈਂ ਨਾ ਆਪਣੇ ਮਤਲਬ ਕਿ ਆਈ ਦੀ ਹਾਂ ਪੰਜਾਬ ' ਆਈ ਦੀ ਆ।
ਹਾਂਜੀ
ਮੈਂ ਆਪਣੇ ਪੇਕੇ ਆਈ ਦੀ ਆ ਰਹਿਣ
ਅੱਛਾ ਜੀ ਤਾਂ ਛੁੱਟੀਆਂ ਪੜ੍ਹ ਗਈਆਂ ਨੇ ਮੈਂ ਵੀ ਬੱਚਿਆਂ ਨੂੰ ਸੋਚਿਆ ਕਿਵੇਂ ਘੁਮਾਵਾ, ਤੇ ਹਿਲ ਸਟੇਸ਼ਨ ਜਾ ਵਾ ਅਸੀਂ ਤੇ ਆਪਣੇ ਪਿੰਡ ਜਾ ਵ ਸਮਝ ਨੀ ਆਨਾ
ਨਈ ਨਈ ਮੈਂ ਤੇ ਮਤਲਬ ਹਰ ਵਾਰੀ ਪੇਕੇ ਹੀ ਆਣੀ ਆ ਆਪਣੇ ਹੁਣ ਮੈਂ ਸੋਚ ਲਿਆ ਹੁਣ ਨੀ ਆਣਾ ਹੁਣੂੰ ਹੁਣ ਘੁੰਮਣ ਜਾਣਾ ਕਿਸਨੇ ਕਿਉਂਕਿ ਤਿੰਨ ਚਾਰ ਸਾਲ ਤਿੰਨ ਨਹੀਂ ਤਿੰਨ ਚਾਰ ਸਾਲ ਹੋ ਗਿਆ ਰੈਗੂਲਰ ਮਤਲਬ ਛੁੱਟੀਆਂ ਚ ਹੀ ਮੈਂ ਆਉਂਦੀਆਂ ਰਹਿਣ। ਅਦਰਵਾਈਜ਼ ਨੀ ਆਂਦੀ ਅਵਾਈ ਕਿਥੇ ਮਤਲਬ ਕਿ ਬਰਡੇ ਵਗੈਰਾ ਹੋਵੇ ਫੇਰ ਹੀ ਆਉਂਦੀ ਹ ਉਵੇਂ ਨੀ ਨ ਨਿਕਲਿਆ ਜਾਂਦਾ ਘਰੋਂ ਦੀ ਤੇ ਤੇ ਹੁਣ ਮੈਂ ਸੋਚ ਲਿਆ ਹੁਣ ਨੀ ਮੈਂ ਆਣਾ ਇੱਥੇ।
ਨਹੀਂ ਇਹ ਗੱਲ ਵੀ ਠੀਕ ਆ, ਇਹ ਗੱਲ ਵੀ ਠੀਕ ਆ ਤੁਸੀਂ ਘੁੰਮਣ ਵਾਸਤੇ ਜਾਓ ਨਾ ਆਪਣੇ ਹੀਲ ਸਟੇਸ਼ਨ ਨੂੰ ਦ ਮੈਂ ਇਨਾ ਪਸੰਦ ਹੈਗੇ ਅੱਜ ਕੱਲ ਹਰਿਆਲੀ ਹੁੰਦੀ ਆ ਉੱਥੇ
ਮੈਂ ਹੁਣ ਸੋਚ ਲਿਆ ਹੁਣ ਮੈਂ ਇੱਕ ਦੋ ਦਿਨ ਵਾਸਤੇ ਬ ਹ ਬਸ ਇੱਕ ਇੱਕ ਹਫ਼ਤੇ ਵਾਸਤੇ ਆਣਾ ਕਰਨਾ ਐ। ਹਫ਼ਤੇ ਦ ਨਾਲ ਈ ਬੈਗ ਪੈਕ ਚਲੋ ਬੀ ਘਰ। ਕਿਉਂਕਿ ਮੈਂ ਇਥੇ ਵੀ ਹੁਣ ਮਤਲਬ ਜਿਹੜੀਆਂ ਸਿਸਟਰਸ ਨੇ ਮੇਰੀਆਂ ਓ ਵੀ ਵਿਆਹੀਆਂ ਗਈਆਂ ਨੇ ਸਾਰੀਆਂ ਕੋਈ ਹੈ ਨੀ ਜਿਹਦੇ ਨਾਲ ਬੰਦਾ ਖੁੱਲ ਕੇ ਗੱਲ ਕਰ ਸਕੇ।
ਹਾਂਜੀ।
ਤਾਂ ਕਰਕੇ ਦਿਲ ਨੀ ਕਰਦਾ। ਤਿੰਨ ਸਾਲ ਹੋ ਗਏ ਨੇ। ਤੇ ਹੁਣ ਮੈਂ ਕਿਹਾ ਹੁਣ ਐਰ ਕਿ ਮੈਂ ਆ ਗਈ ਆਂ। ਐ ਲਾਸਟ ਵਾਰ ਐ ਮੇਰਾ ਮੈਂ ਆਈ ਆਂ। ਹੁਣ ਬ
ਨਈ-ਨਈ ਤੁਸੀ ਹਿਲ ਸਟੇਸ਼ਨ ਨੂੰ ਜਾਓ ਕਿਸ ਕਰ ਕਦੋਂ ਵੀ ਜਾਓ ਉੱਥੇ ਤਾਂ ਹੋਰ ਮਜ਼ਾ ਆਉਣਗੀਆ ਤਾਂ ਅਪਣੀ ਫੈਮਿਲੀ ਨਾਲ ਲੈ ਕੇ ਚਲੇ ਜਾਓ ਨਾ ਓ ਤੁਸੀ ਘੁੰਮਣ ਵਾਸਤੇ ਵੀ ਜਾਓ ਤੋ
ਨਈ ਓ ਜਾਂਦੇ ਨੀ ਹੈਗੇ। ਓ ਸਿਰਫ਼ ਗੁਰਦੁਆਰੇ 'ਚ ਹੀ ਜਾਂਦੇ ਐ। ਮਤਲਬ ਗੁਰਦੁਆਰੇ ਘਮ ਘੁਮਾ ਲੇ ਗੁਰਦੁਆ ਓ ਸਿ ਐ ਹਿਲ ਸਟੇਸ਼ਨਸ ਤੇ ਨੀ ਜਾਂਦੇ, ਓ ਸਿਰਫ ਗੁਰਦੁਆਰੇ ਜਾਂਦੇ ਓ ਜਿਵੇਂ ਨਾਨਕਸਰ ਚਲੇ ਗੇ, ਅੰਮ੍ਰਿਤਸਰ ਚਲੇ ਗੇ, ਹਰਿਮੰਦਰ ਸੈਬ ਚਲੇ ਗੇ। ਐ ਗੁਰਦੁਆਰਿਆਂ 'ਚ ਫਿਰਦੇ ਹੈਗੇ ਆ। ਓ ਐ ਵੀ ਓ ਹਿਲ ਸਟੇਸ਼ਨ ਤੇ ਜਾ ਕੇ ਖੁਸ਼ ਈ ਨੀ ਹੈਗੇ। ਮੇਨੂੰ ਬੋਸ਼ ਮੇਨੂੰ, ਮੇਨੂੰ ਹੂੰ। ਮੈਨੂੰ ਸ਼ੌਕ ਹੈਗੈ ਘੁੰਮਣ ਦਾ ਬਾਕੀ ਐ ਜਾ ਕੇ ਖੁਸ਼ ਨੀ ਹੈਗੇ। ਬੱਚੇਆਂ ਨੂੰ ਵੀ ਹੈਗੈ ਘੁੰਮਣ ਦਾ ਸ਼ੌਂਕ
ਹਾਂਜੀ। ਨਈ ਮੈਨੂੰ ਵੀ ਘੁੰਮਅ ਦਾ ਸ਼ੌਕ ਵਧੀ ਤਾਂ ਬੋਹੋਤ ਈ ਹੈ ਜੀ ਬਟ ਐ ਹਸਬੈਂਡ ਨੂੰ ਅ ਛੁੱਟੀ ਨੀ ਮਿਲਦੀ ਐ ਤਾਂ ਅਸੀ ਜਾ ਈ ਨੀ ਪਾਨੇ ਆ। ਪਿਛਲੀ ਛੁੱਟੀਆਂ ਵੀ ਅਸੀ ਐਸੀ ਦਿੱਲੀ 'ਚ ਬੈਠੈ ਆਂ ਤੋ ਐ ਓਨਾਂ ਦੇ ਐ ਐਂਡ ਤੋਂ ਪਲੈਨ ਬਨਾਏਆ ਸੀ ਚਲੋ ਜੀ ਚਲੋ ਪਰ ਹੁਣੇ ਤੇ ਬੱਚੇ ਦੇ ਪੇਪਰ ਹੋਣਗੇ।
ਹਾਂਜੀ, ਛੁੱਟੀਆਂ 'ਚ ਨਿਕਲੇਆ ਜਾਂਦਾ ਹੈਗੈ। ਛੁੱਟੀਆਂ 'ਚ ਨਾਲੇ ਹਸ ਹਸਬੈਂਡ ਨੂੰ ਨੀ ਮਿਲਦੀ ਛੁੱਟੀ। ਬਸ ਸੈਟਰਡੇ ਸੰਡੇ ਦੀ ਛੁੱਟੀ ਹੁੰਦੀ। ਦੋ ਦਿਨ 'ਚ ਬੰਦਾ ਕਿੱਥੇ ਘੁੰਮਾ ਘੋਮ ਸਕਦੈ। ਕਿਤੇ ਵੀ ਨੀ ਘੁੰਮ ਸਕਦਾ ਓ ਤੇ।
ਬਿਲਕੁਲ।
ਤੁਸੀ ਅੰਮ੍ਰਿਤਸਰ ਗੇ ਓ?
ਹਾਂਜੀ-ਹਾਂਜੀ ਮੈਂ ਅੰਮ੍ਰਿਤਸਰ ਗਈ ਆਂ। ਤੇ ਮੈਂ ਓਥੇ ਤੋਂ ਅ ਅਪਨਾ ਨਈ ਗਏ ਐਂ। ਗੋਲਡਨ ਟੈਂਪਲ ਵੀ ਗਈ ਆਂ ਤੇ ਮੈਂ ਤੁੈਨੂੰ ਕੁਛ ਦੱਸ ਰਿਹਾ ਤੀ ਮੈਂ ਭੌਲ ਗੀ। ਭੌਲ ਗੀ।
ਨਈ ਅੰਮ੍ਰਿਤਸਰ ਵੀ ਮੈਂ ਗਈ ਦੀ ਆਂ। ਬਸ ਨਨਕਾਨਾ ਸੈਬ ਰਹਿ ਗੇਐ ਓ ਪਾਕਿਸਤਾਨ ਤੋਂ ਬਾਰ ਲਾਹੌਰ 'ਚ ਓਥੇ ਨੀ ਮੈਂ ਗਈ ਦੀ। ਔਥੇ ਵੀ ਓਥੇ ਦਿਲ ਕਰਦਾ ਪਯਾ ਜਾਣ ਤੇ ਮਤਲਬ ਬੋਡਰ ਤੋ ਜਾਣ ਤੇ ਦਿਲ ਕਰਦਾ ਪਿਐ। ਬਟਾਲੇ ਦਾ ਬੋਡਰ ਤੋ ਦਿਖਾਂਦੇ ਨੇ ਨਾ। ਬੋਰਡਰ ਦਾ ਸਾਰਾ ਸੀਨ ਦਿਖਾਂਦੇ ਨੇ ਮਤਲਬ ਹੂਨ ਨਾ ਗੇ ਫੇਰ ਆਪ
ਹਾਂਜੀ ਅਸੀ ਤੋ ਸੋਚ ਰੇ ਆ ਤੇ ਪਿੰਡਾਂ ਵਿੱਚ ਚਲੇ ਜਾਏ ਅਪਣੇ। ਅਪਣੇ ਰਿਸ਼ਤੇਦਾਰੇਆਂ ਨੂੰ ਮਿਲ ਕੇ ਹੋਰ ਨਾਲ ਗੱਲਾਂ ਕਰ ਲੇ ਐਂ। ਇਬ ਦੇਖੋ ਪਿੰਡ ਤੇ ਹੇ ਸੇਸ ਟੇਸ਼ਨ ਦੋਨਾਂ ਹੀ ਅਪਣੀ-ਅਪਣੀ ਜਗ੍ਹਾ ਹੀ ਕਾਫੀ ਖੂਬਸੂਰਤ ਹੁੰਦਾ ਏ ਨਾ ਤੋ
ਹਾਂਜੀ ਪਿੰਡਾਂ, ਪਿੰਡਾਂ 'ਚ ਵੀ ਕਾਫ਼ੀ ਹਾਂਜੀ ਬੋ ਮਜ ਮਜ਼ਾ ਤੇ ਹੈਗੈ ਪਿੰਡਾਂ 'ਚ ਰਹਿਣ ਦਾ ਖੁੱਲਾ ਦੌ ਧ, ਖੁਲਾ ਘਿਓ, ਤਾਰਾ ਕੁਛ ਹਾਂ। ਹਰਿਆਲੀ, ਹਰਿਆਲੀ ਵੀ ਕਿੰਨੀ ਹੁੰਦੀ ਏ। ਨਿਰਾ ਖੇਤ, ਖੇਤ ਹੁੰਦੈ।
ਓਥੇ ਲੋਕ ਏਕ ਦੂਜੇ ਦੀ ਮਦਦ ਕਰਤੇ ਐਂ। ਅੱਜ ਮਿਲ ਜੁਲ ਕੇ ਰੈਂਦੇ ਨੇ। ਅਬ ਪਿੰਡ ਦਾ ਮਾਹੌਲ ਤਾਂ ਸ਼ੋਰ ਸ਼ਰਾਬੇ ਤੋਂ ਕਿੰਨਾ ਦੂਰ ਹੁੰਦਾ ਐ।
ਹਾਂਜੀ ਓਥੇ, ਹਾਂਜੀ ਐਥੇ ਨਾ ਹੁ ਣ ਓ ਮਤਲਬ ਕਿ ਜੜੀ ਸ਼ੇਰ ਚ ਅਸੀ ਰੈ ਰੇ ਆਂ ਏੱਥੇ ਸਾਰੇ ਆਪਣੇ ਆਪਣੇ ਘਰਾਂ ਦੇ ਅੰਦਰ ਹੀ ਨੇ। ਕੋਈ ਸ਼ਾਮ ਨੂੰ ਆਏਗਾ, ਬਾਰ ਬੈਠੇਗਾ
ਤੀ ਦਾ ਫੈਸ਼ਨ ਇੰਨਾ ਚੱਲ ਗਿਆ ਹੈ। ਤਾਂ ਹਰ ਕੋਈ, ਸੁਸਾਇਟੀ ਤੋਂ ਜਾਣ ਕੇ ਰਹਿੰਦਾ ਉੱਥੇ ਤੋਂ ਮੈਨੂੰ ਇਹ ਲੱਗਦਾ ਹੈ। ਕਿਂ ਨਾ ਛੋਟ ਛੋਟ ਪੇਜਰੇ ਆਂੀਆਂ ਨੇ।
ਹੁਣ ਤੇ ਇੰਨਾ ਵੀ, ਨੀ ਪਤਾ ਹੁੰਦਾ ਕਿ ਸਾਡੇ ਨਾਲ ਦੇ ਘਰ ਕੌਣ ਰਹਿੰਦਾ ਪਿਆ।
ਬਿਲਕੁਲ।
ਨਹੀਂ ਤਾਂ ਪਹਿਲਾਂ ਸਾਰੇ ਜਨਾਨੀਆਂ ਵਗੈਰਾ ਸਾਰੀਆਂ ਇਕੱਠੀਆਂ ਹੋ ਕੇ ਬਾਹਰ ਬਹਿ ਜਾਂਦੀਆਂ ਸੀ। ਆਦਮੀ ਬਹਿ ਜਾਂਦੇ ਸੀ ਅੱਜ ਕੱਲ ਤੇ ਪਤਾ ਹੀ ਨਹੀਂੀ ਹੈ ਕਿਹੜਾ ਰਹਿੰਦਾ ਪਿਆ ਕਿਹੜਾ ਘਰ ਨਹੀਂ ਰਹਿੰਦਾ ਪਿਆ। ਕਿਸੇ ਦਾ ਘਰ ਕੀ ਹੁੰਦਾ ਪਿਆ ਕੀ ਨਹੀਂ ਹੁੰਦਾ ਪੈ। ਅੱਜ ਕੱਲ ਨੀ ਕਿਸੇ ਨੂੰ ਕੁਛ ਕਿਸੇ ਨਾਲ ਹੈ ਹੀ ਨੀ ਕਿਸੇ ਨਾਲ ਮਿਲ ਵਰਤਨ ਹੀ ਨੀ ਹੈਗਾ ਅੱਜ ਕੱਲ ਤੇ।
ਪਿੰਡਾਂ ਦੇ ਲੋਕ ਸੋਚ ਰਹੇ ਸੀ ਅਸੀਂ ਸ਼ਹਿਰ ਜਾ ਕੇ ਤੋਂ ਸੈਟਲ ਹੋਈਏ ਔਰ ਅਸੀਂ। ਸ਼ਹਿਰਾਂ ਚ ਵਾਲਿਆਂ ਨੂੰ ਸੋਚਦੇ ਨੇ ਪਿੰਡ ਜਾ ਕੇ ਖੁੱਲੀ ਹਵਾ ਖੁੱਲੇ ਮੈਦਾਨ ਚ ਰਹਿ ਕੇ। ਆਪਣੇ ਤੇ ਘੱਟ ਪ੍ਰਦੂਸ਼ਣ ਹੁੰਦਾ ਹੈ ਉੱਥੇ ਜਾ ਕੇ ਅੱਸੀਂ ਮਨ ਲਗਾਈਏ।
ਅਸੀਂ ਸੋਚ ਲ ਅਸੀਂ ਮਤਲਬ ਕਿ ਦੇਖ ਲਿਆ ਨਾ ਇਸ ਇਹਦਾ ਮਾਹੌਲ। ਦੇਖ ਲਿਆ ਸ਼ਹਿਰ ਦਾ ਠੀਕ ਵੀ ਬਸ ਉਹ।
ਦੂਜੇ ਪਾਸੇ ਵੇਖੇ ਸ਼ਹਿਰ ਵਿੱਚ ਨਾ। ਜ਼ਿਆਦਾ ਸੁਵਿਧਾਏ ਹੁੰਦੀਆਂ ਨੇ ਨਾ ਜਿਵੇਂ ਵਧੀਆ ਸਕੂਲ। ਕੋਾਲਜ ਹੈ, ਹੋਸਪਿਟਲ ਹੈ ਸ਼ੋਪਿੰਗ ਮੋਲ ਕਾਫੀ ਚੀਜ਼ ਰੁਜ਼ਗਾਰ ਦੀ ਜਿਥੇ। ਜਿੜੇ ਹੁਣ ਹੈ।
ਹਾਂਜੀ।
ਪਰ ਸ਼ਹਿਰ ਵਿੱਚ ਟ੍ਰੈ, ਫਿਕ ਵੀ ਕਿੰਨਾ ਹੁੰਦਾ ਸ਼ੋਰ ਸ਼ਰਾਬਾ ਜਾਂ ਪ੍ਰਦੂਸ਼ਣ ਆਪਣਾ। ਇਹ ਵੀ। ਵੀ ਜ਼ਿਆਦਾ ਹੁੰ, ਦਾ ਹੈ ਪਰ ਪਿੰਡਾਂ ਦੀ ਜ਼ਿੰਦਗੀ ਸਿਹਤਮੰਦ ਤੇ ਸ਼ਾਂਤ ਹੁੰਦੀ ਹੈ। ਜਦੋਂ
ਨਹੀਂ ਅੱਜ ਕੱਲ ਪਿੰਡ ਵੀ ਹੈ। ਪਿੰਡਾਂ ਨੇ ਵੀ ਕਾਫੀ ਇੰਪਰੂਵਮੈਂਟ ਕਰ ਲਈ ਹੈ। ਬਾਕੀ ਹੁ, ਣ ਕੋਈ ਕੋਈ ਹੋਏਗਾ ਪਿੰਡ ਜਿਹਦੇ ਚ ਇਹ ਸਭ ਚੀਜ਼ਾਂ। ਾਂ ਹੋਣਗੀਆਂ ਬਾਕੀ ਹੁਣ ਤਾਂ ਹ ਸਾਰੇ ਪਿੰਡਾਂ ਚ ਸੜਕਾਂ ਵਗੈਰਾ ਬਣਗ ਗਿਆ। ਗਈਆਂ ਨੇ ਉਹ ਵੀ ਵੱਖਰੇ ਵੱਖਰੇ ਹੀ ਰਹਿੰਦੇ ਨੇ। ਕੋਈ ਕੋਈ ਇਹ ਸੋਚ, ਇੱਕ ਪਿੰਡ ਹੋਏਗਾ ਜਿੱਥੇ ਸਾਰੇ ਮਿਲ ਵਰਤ ਕੇ ਰਹਿੰਦੇ ਨੇ।
ਹਾਂਜੀ ਹਾਂਜੀ ਔਰ ਤ ਹਨ ਦੇਖੇ ਆ ਪੇ। ਹੈਲੋ।
ਹਾਂਜੀ ਹਾਂਜੀ ਸੁਣ ਰਹੀ ਹਾਂ ਮੈਂ।
ਹਾਂਜੀ ਪਿੰਡ ਤੇ ਸ਼ਹਿਰ ਦੋ, ਨੋ ਆਪਣੇ ਆਪਣੇ ਫਾਇਦੇ ਦੇ ਨੁਕਸਾਨ ਤੋਂ ਹੁੰਦੇ ਹੈ। ਪਿੰਡ ਸਕੂਨ ਦੇ ਸਾਫ਼ ਹਵਾ ਤੇ ਕੁਦਰਤੀ ਸੁੰਦਰਤਾ ਦਿੰਦਾ ਹੈ। ਇੱਥੇ ਬੱਚੇ ਵੀ ਕਿੰਨੇ ਵਧੀਆ ਤਰੀਕੇ ਦੇ ਖੇਲ ਸਕਦੇ ਆ ਹਨਾ ਕੰਚੇ ਨੇ ਖੇਲਦੇ ਨੇ।
ਹਾਂਜੀ ਉਹ ਫੋਨਸ ਨੀ ਨਾ ਫੋਨ ਨੀ ਨਾ ਹਾਂ। ਸ਼ਹਿਰਾਂ ਚ ਫੋਨ ਚਲਾ ਲੋ। ਟੀ ਵੀ ਦੇਖਲੋ ਲੈਪ ਟੈਬ ਚੱਲ ਗਏ ਨੇ ਅੱਜ ਕੱਲ ਤੇ। ਇੱਕ ਇੱਕ ਬੱਚੇ ਕੋਲ ਟੈ ਵੀ ਬਹੁ, ਤ ਹੁੰਦਾ ਉਹ ਸਾਰੀ ਡੈਡੀ ਉਹਨਾਂ ਚ ਹੀ ਵੜੇ ਰਹਿੰਦੇ ਆ। ਪਿੰਡਾਂ ਚ ਹੈ ਬੱਚਿਆਂ ਨੂੰ ਹੁਣ ਸਾਨੂੰ ਆਪਣੇ ਬੱਚਿਆਂ ਨੂੰ। ਸਵਿਮਿੰਗ ਕਲਾਸਿਸ ਭੇਜਣਾ ਪੈਂਦਾ ਸਿੱਖਣ ਵਾਸਤੇ। ਕਿ ਹਾਂ ਉਹਨਾਂ ਨੇ ਸਵੀਮਿੰਗ ਕਲਾਸ ਸਿੱਖਣੀ ਹੈ। ਤੇ ਹੁਣ ਪਿੰਡਾਂ ਦੇ ਇਹੋ ਜਿਹੇ ਤ, ਲਾਬ ਹੁੰਦੇ ਨੇ ਉਹ ਉਹਦੇ ਚ ਹੀ ਵੜ ਵੜ ਕੇ ਸਿੱਖ ਲੈਂਦੇ ਨੇ। ਓਨ੍ਹਾਂ ਨੂੰ ਕੇੜਾ ਕੋਈ ਸਿਖਾਣ ਵਾਲਾ ਹੁੰਦਾ ਬੱਚਿਆਂ ਨੂੰ ਹੁਨ ਅਸੀਂ ਪੈਹੇ ਲਾ ਕੇ ਭੇਜਨੇ ਹਾਂ, ਬੱਚਿਆਂ ਨ ਸਾਡੇਆਂ ਨੂੰ ਸਵੀਮਿੰਗ ਆਵੇ ਉੱਥੇ ਬਚ ਬੱਚਿਆਂ ਨੂੰ ਆਪਣੇ ਆਪ ਆ ਜਾਂਦੀ ਏ ਸਵੀਮਿੰਗ ਕਰਨੀ?
ਓਥੇ ਜਾ ਕੇ ਖੇਲ ਜਾਂ ਖੇਲ ਸਕਦੇ ਹਾਂ ਔਰ ਓਥੇ ਵੇਖੋ ਅਸੀਂ ਤਿੰਨ ਤਿੰਨ ਚਾਰ ਚਾਰ ਹਜ਼ਾਰ ਭਰਦੇ ਹਾਂ ਏਹਨਾਂ ਦੀ ਸਵਿਮਿੰਗ ਕਲਾਸ ਤੋਂ
ਓਹੀ ਤੇ।
ਓਹਨੂੰ ਤੇ ਆਪਨੇ ਆਪਨੇ ਫਾਇਦੇ ਹੈਗੇ ਪਿੰਡ ਤੇ ਸ਼ਹਿਰ ਦੋਨੋ ਹੀ ਆਪਨੇ ਆਪਨੇ ਓਸ ਪੇ ਸਿਚੁਏਸ਼ਨ ਨਾਲ ਡਿਪੈਂਡ ਕਰਦੇ ਆ ਤੁਸੀਂ ਕੈ ਰਹੇ ਹੋ ਕਿ ਪਿੰਡਾਂ ਦੇ ਵਿੱਚ ਵੀ ਅਸੀਂ ਕਿੰਨੀ ਸਾਰੀ ਤੋਂ ਏਹ ਟੈਕਨੋਲੋਜੀ
ਜੇਹੜਾ ਪਿੰਡਾਂ 'ਚ ਜਿਹੜਾ ਪਿੰਡਾਂ 'ਚ ਰਹਿੰਦੇ ਆ ਓਨਾਂ ਨੂੰ ਉਹ ਚੀਜ਼ ਵਧੀਆ ਲੱਗਦੀ ਸ਼ੈਰਾਂ ਵਾਲਿਆਂ ਨੂੰ ਸ਼ੈ ਸ਼ੈਰੀ ਚੀਜ ਵਦੀਆ ਲੱਗਦੀ ਐ। ਹੁਨ ਸਾਡਾ ਹੁਨ ਹੁਨ ਜੇ ਅਸ ਅਸੀਂ ਜਾਵਾਂਗੇ ਪਿੰਡ, ਸਾਨੂੰ ਓਪਰਾ ਲੱਗੇਗਾ ਜਾ ਕੇ ਕਿ ਹਾਂ ਸਾਨੂੰ ਓਥੇ ਏਡੀਆਂ ਸਾਰੀਆਂ ਸੁਵਿਧਾ ਸੀ, ਅਸੀਂ ਐਵੇਂ ਆ ਗਏ ਹਾਂ ਇੱਥੇ ਇੱਕ ਹੈਬਿਟ ਬਨ ਜ ਆਪਨੀ ਹੈਬਿਟ ਬਨ ਜਾਂਦੀ ਹੈਗੀ ਹੈ ਕਿ ਹਾਂ ਅਸੀਂ ਏਸ ਚੀਜ਼ ਤੋਂ ਬਿਨਾਂ ਨਹੀਂ ਰਹੈ ਸਕਦੇ। ਜੇੜੀ ਪਿੰਡ 'ਚ ਸਾਨੂੰ ਮਿਲੇਗੀ ਨਹੀਂ।
ਬਿਲਕੁਲ, ਔਰ ਰੋਜ਼ਗਾਰ ਦੇ ਮੌਕੇ ਵੀ ਸ਼ਹੈਰ ਵਿੱਚ ਜਾਦਾ ਮਿਲਦੇ ਹੈ ਨਾ ਇਸ ਕਰਕੇ ਬਹੁਤ ਸਾਰੇ ਲੋਕਾਂ ਪਿੰਡ ਤੋਂ ਸ਼ੈਰ ਵਾਲੇ ਜਾਨੇ ਹੈ ਤੇ ਸ਼ੈਰ ਵਿੱਚ ਕਾਫ਼ੀ ਆਧੁਨਿਕ ਸੁਵਿਧਾਏਂ, ਬੇਹਤਰ ਟਰਾਂਸਪੋਰਟ ਹੋ ਗਈ ਔਰ ਕਿੰਨੀਆਂ ਆਪਨੀ ਰੋਜਮਰਾ ਦੀ ਜ਼ਿੰਦਗੀ ਹੈਗੀ ਐਥੇ, ਪਿੰਡ ਵਿੱਚ ਵੇਖੋ ਤੁਸੀਂ, ਇੱਕ ਦੂਸਰੇ ਦੀ ਮਦਦ ਵਾਲਾ ਦਿਲ ਰੱਖਦੇ ਐਂ, ਔਰ--ਔਰ ਆਪਨੇ ਅਪਨੇ ਰਿਸ਼ਤ ਅਪਨੇ ਰਿਸ਼ਤੇਦਾਰੋਂ ਸੇ ਮਿਲਤੇ ਹੈਂ, ਅਪਨੇ ਹੈ ਕੇ ਹੋਲਡ ਅੱਛਾ ਰੱਖਤੇ ਹੈੰ, ਬਟ ਐਥੇ ਤੁਸੀਂ ਏਹ ਸ਼ਹਿਰਾਂ ਦੇ ਵਿੱਚ ਵੇਖੋ
ਤੈਨੂੰ ਕਿਸੇ ਦੀ ਕਿਸੇ ਨੂੰ ਪਰਵਾਹ ਨਹੀਂ ਕਿਸੇ ਦੀ, ਕਿਸੇ ਘਰ ਕੀ ਲੜਾਈ ਝਗੜਾ ਹੋ ਰਿਹੈ, ਕੁਛ ਹੋ ਰਿਹੈ ਕੁਛ ਵੀ ਹੋ ਰਿਹੈ, ਕਿਸੇ ਨੂੰ ਪਰਵਾਹ ਨਹੀਂ ਹੈ। ਆਪਨੀ ਫੈਮਿਲੀ 'ਚ ਇੱਕ ਤੋਂ ਦੂਸਰੇ ਮੈਂਬਰ ਨੂੰ ਨਹੀਂ ਕੈਹ ਸਕਦੇ ਬੀ ਕੋਈ ਗੱਲ
ਬਿਲਕੁਲ -ਬਿਲਕੁਲ।
ਪਿੰਡਾਂ 'ਚ ਸਗੋਂ, ਸਈ ਏ। ਵਾਤਾਵਰਨ ਬਹੁਤ ਵਧੀਆ ਹੈਗਾ, ਬਟ ਸ਼ਹਿਰ ਦਾ ਥੋੜ੍ਹਾ ਜੇਹਾ ਨਾ ਬਟ ਨੂੰ ਸਮਝਦੇ ਐ ਕਈ ਲੋਕੀ ਹੁੰਦੇ ਨੇ, ਅੱਛੇ ਓਹ ਬਹੋਤ ਚੰਗੀ ਤਰ੍ਹਾਂ ਗੱਲ ਨੂੰ ਸਮਝਦੇ ਨੇ। ਕਈ ਤਾਂ ਏਨੇ ਹੁੰਦੇ ਨੇ ਓਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਈ ਨਈ ਹੁੰਦੀ।
ਪਰਵਾ ਈ ਨੀ ਹੁੰਦੀ ਹੈ। ਔਰ ਤੋਂ ਔਰ ਅਸੀਂ ਟਰੱਸਟ ਵੀ ਨਹੀਂ ਕਰ ਸਕਦੇ ਹੈ ਤੁਸੀਂ ਵੇਖੋ ਅੱਜ ਕੱਲ੍ਹ ਤਾਂ ਲੋਕ ਕਿੰਨੇ ਤੇਜ਼ ਹੋਗੇ ਹੈ। ਅਸੀਂ ਕਿਸੇ ਤੋਂ ਵੀ ਟਰੱਸਟ ਨੀ ਕਰ ਸਕਦੇ।
ਕਿਤੇ ਵੀ ਨੀ ਏਕ ਮਿੰਟ ਦੇ ਵੀ ਨੀ, ਬੱਚਿਆਂ ਨੂੰ ਛੱਡਣ ਦਾ ਅੱਜ ਕੱਲ੍ਹ ਹਾਲ ਹੀ ਨੀ ਹੈਗਾ ਦੇਖਲੋ ਕੀ ਕੀ ਹੁੰਦੈ ਬੱਚਿਆਂ ਦੇ ਨਾਲ, ਬਸ ਅੱਖਾਂ ਦੇ ਸਾਹਮਣੇ ਬਸ ਸਾਡੀਆਂ ਅੱਖਾਂ ਦੇ ਸਾਹਮਣੇ ਰਹਿਣ ਸਾਡੇ ਬੱਚੇ
ਕੋਈ ਤਾਂ ਹੈਗਾ ਹੀ ਤੁਸੀਂ ਦੇਖੋ ਨਾ ਅ ਅ ਅਸੀਂ ਅ ਆ ਆਪਣੇ ਬੱਚਿਆਂ ਨੂੰ ਅਗਰ ਪਿੰਡਾਂ ਵਿੱਚ ਛੋੜ ਦੇਨੇ ਹਾਂ ਤੋਂ ਆਪਨੇ ਆਪ ਹੀ ਘਰ ਆ ਜਾਨੇ ਆਂ ਔਰ ਆਪਣੇ ਆਪ ਹੀ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰ ਦਿੰਨੇ ਆਂ।
ਨਈਂ, ਅੱਜ ਕੱਲ ਨਈ ਨਈ, ਅੱਜ ਕੱਲ ਪਿੰਡ ਪਿੰਡਾਂ 'ਚ ਵੀ ਬਹੁਤ ਗਲਤ ਹੋ ਰਿਹਾ ਹੈਗਾ। ਮੈਂ ਕਈ ਪਿੰਡਾਂ ਦੀ ਨਿਊਜ਼ ਸੁਣੀ ਹੈਗੀ ਹੈ। ਬਹੁਤ ਗਲਤ ਚੱਲ ਰਿਹਾ ਪਿੰਡਾਂ ਦਾ ਵੀ ਹਿਸਾਬ ਕਿਤਾਬ। ਜਿਹੜੇ ਬਹੁਤ ਜ਼ਿਆਦਾ ਨੇ। ਉਹ ਅੱਖ ਰੱਖਦੇ ਨੇ ਧਿਆਨ ਸ਼ਹਿਰ 'ਚ ਤਾਂ ਇੱਕ ਮਿੰਟ ਕਿਸੇ ਕੋਲ। ਬੱਚੇ ਨੂੰ ਛੱਡਣ ਦਾ ਹਾਲ ਨੀ ਹੈਗਾ। ਹੁਣ ਸਾਨੂੰ ਸਾਨ ਸਾਨੂੰ। ਹੁਣ ਸਾਨੂੰ ਥੋੜ੍ਹਾ ਨਾ ਪਤਾ ਉਹ ਸਾਡੇ ਬੱਚੇ ਨਾਲ ਕੀ ਕਰਦਾ ਪਿਆ, ਕੀ ਖਵਾਉਂਦਾ ਪਿਆ, ਉਹਨੂੰ ਕੀ ਪਿਆਂਦਾ ਪਿਆ। ਕਈ- ਕਈ ਤੁਹਾਡੇ ਉਹ ਕਰਦੇ ਨੇ ਨਫ਼ਰਤ ਕਰਦੇ ਨੇ ਬੱਚੇ ਬੱਚਿਆਂ ਤੋਂ ਕਿ ਉਹ ਬੱਚਿਆਂ ਨੂੰ ਦੇਖ ਨਹੀਂ ਸਿਖਾਉਂਦੇ ਅੱਜ ਕੱਲ ਦਾ ਜਿਹੜਾ ਜ਼ਮਾਨਾ ਚੱਲਦਾ ਪਿਆ ਹੈਗਾ
ਹਾਂਜੀ, ਹਾਂਜੀ।
ਦੇਖ ਹੀ ਨਹੀਂ ਸਿਖਾਉਂਦੇ ਬੱਚਿਆਂ ਨੂੰ ਬੱਚਾ ਐ ਹਾਂਜੀ
ਇਹ ਫਿਰ ਵੀ ਨਾ ਇੱਕ ਜੋ ਬੱਚਾ ਹੈ ਜੋ ਪਿੰਡਾਂ ਵਿੱਚ ਇਹ ਵੱਡਾ ਹੋਏਗਾ ਉਸ ਮੇ ਨਾ ਦਿਲ ਹੋਗਾ ਪਰ ਸ਼ਰੀਰ ਜੋ ਸ਼ਹਿਰ ਵਾਲੇ ਆ ਨਾ ਉਹਨਾਂ ਦੇ ਵਿੱਚ ਜਰਾ ਸੀ ਵੀ ਰਿਸਪੈਕਟ ਨਹੀਂ ਹੁੰਦੀ ਹੈ ਅਸੀਂ ਚਾਹੇ ਜਿਤਨਾ ਮਰਜੀ ਆਪਣੇ ਬੱਚਿਆਂ ਨੂੰ ਸਿਖਾ ਲੋ ਪਰ ਇਹ ਸਿੱਖਦੇ ਨੀ ਇਤਨਾ ਜਿੰਨਾ ਇਹ ਪਿੰਡਾਂ ਆਲੇ ਦੇ ਬੱਚੇ ਸਮਝਦੇ ਨੇ।
ਨਹੀਂ ਨਹੀਂ ਐਸਾ ਨਹੀਂ ਬੱਚੇ ਦੀ ਪਰਵਰਿਸ਼ ਬਟ ਇੱਕ ਸਕੂਲ ਚ ਜਾਂਦੇ ਨੇ। ਉੱਥੋਂ ਬੱਚਾ ਜਿਆਦਾ ਸਿੱਖਦਾ ਜਿੱਥੇ ਉਹਨੇ ਜਿਆਦਾ ਟਾਈਮ ਰ ਰਹਿਣਾ ਹੁੰਦਾ। ਉੱਥੇ ਬੱਚਿਆਂ ਨੂੰ ਦੇਖ ਕੇ ਉਹ ਜ਼ਿਆਦਾ ਸਿੱਖ ਦਾ ਸਾਡੇ ਕੋਲ ਕਿੰਨਾ ਟਾਈਮ ਹੈ ਘਰ ਆ ਕੇ ਫੇਰ ਬੱਚੇ ਇੱਕ ਸੋਚ ਜਾਂਦੇ ਨੇ ਅਸੀ ਭਵੇਂ ਜੋ ਸਿੱਖਣਾ ਬੱਚਿਆਂ ਨੇ ਸਕੂਲ ਹੀ ਸਿੱਖਣਾ। ਟੀਚਰਸ ਕੋ ਸਿੱਖਣਾ ਟੀਚਰਸ ਕਿਵੇਂ ਬ ਬੋਲਦੀਆਂ ਪਈਆਂ ਨੇ ਸਟੂਡੈਂਟ ਜਿਹੜੇ ਸਾਡੇ ਨਾਲ ਬੱਚੇ ਪੜ੍ਹਦੇ ਨੇ ਉਹ ਕਿਵੇਂ ਬੋਲਦੇ ਪਏ ਨੇ ਉਹਨਾਂ ਕੋਲੋਂ ਜ਼ਿਆਦਾ ਅਟਰ੍ਰੈਕਟ ਹੁੰਦੇ ਬੱਚੇ
ਹਾਂਜੀ, ਹਾਂਜੀ ਚਲੋ ਮੈਂ ਤੁਹਾਨੂੰ ਫਿਰ ਫੋਨ ਕਰਾਂਗੀ। ਤੁਸੀਂ ਫੋਨ ਉਠਾ ਲੈਣਾ ਚੱਕ ਅਸੀਂ ਔਰ ਗੱਲਾਂ ਕਰਦੇ ਹਾਂ।
ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ। ਸਤਿ ਸ੍ਰੀ ਅਕਾਲ।